ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਹੋ?
ਬਸ ਵਧੀਆ। ਤੁਸੀਂ ਦੱਸੋ?
ਠੀਕ ਏ ਪਹਿਣ ਦਾ ਕੀ ਹਾਲ ਚਾਲ ਕੀ ਕਰਦੇ ਹੋ।
ਵੀ ਬਸ ਕੁਛ ਨੀ ਬੈਠੇ ਸੀ ਮੈਂ ਕਿਹਾ ਚਲੋ ਥੋੜਾ ਕੰਮ ਹੀ ਨਿਪਟਾ ਲਈਏ। ਹਾਂਜੀ ਹਾਂਜੀ ਹੋਰ ਕਿਉ ਰਿਹਾ।
ਬਸ ਹਾਂ ਸਾਡੀ ਸਵੇਰੇ ਹੀ ਹੋ ਜਾਂਦੀ ਨੌ ਵਜੇ ਬੱਚੇ ਜਾਂਦੇ ਹੈਗੇ ਨੇ।
ਅੱਛਾ ਅੱਛਾ ਹਾਂਜੀ ਹਾਂਜੀ।
ਨੌ ਸਾਢੇ ਨੌ ਵਜੇ ਨਾਸਤਾਂ ਵਗੈਰਾ ਕਰਦੇ ਫੇਰ ਇਹ ਦੁਕਾਨ ਤੇ ਚੱਲਦੇ ਨੇ।
ਤੇ ਇੱਧਰ ਹਰਿਆਲਾ ਵਾਲੇ ਸਾਈਡ ਕਰਦੇ ਨਾਸ਼ਤਾ ਜਲਦੀ। ਹਰਿਆਣਾ ਸਾਈਡ ਹੋ ਤੁਸੀਂ।
ਨਹੀਂ ਨਹੀਂ।
ਪਰ।
ਇੱਥੋਂ ਰਾਜਸਥਾਨ ਤੋਂ ਹੈ।
ਅੱਛਾ ਅੱਛਾ ਉਹੀ ਨਾ ਮ ਉੱਧਰ ਜਲਦੀ ਕਰਦੇ ਹੈਗੇ ਇੱਧਰ ਯੂਪੀ ਸਾਈਡ ਤੇ। ਕੋਈ ਟਾਈਮ ਹੀ ਨੀ ਹੈਗਾ ਕਰਨ ਦਾ। ਹੋਰ ਅੱਛਾ ਬੱਚੇ। ਜੇ ਸਕੂਲ ਗਏ ਦੇ।
ਹਾਂ ਬੱਚੇ ਸਕੂਲ ਗਰੇ।
ਅੱਛਾ, ਲੇਟ ਆਉਂਦੇ ਹੋਣੇ ਆ।
ਹਾਂ ਡੇਢ ਵਜੇ ਆਏਂ ਗੇ।
ਅੱਛਾ -ਅੱਛਾ ਖੁੱਲ ਗਏ? ਇੱਥੇ ਪਹਿਲੀ ਤਰੀਕ ਤੋਂ ਖੁੱਲ੍ਹੇ ਹੋਣੇ ਸਕੂਲ।
ਹਾਂ ਇੱਕ ਦੀ ਇੱਕ ਵਜੇ ਛੁੱਟੀ ਹੁੰਦੀ ਹੈ, ਇੱਕ ਦੀ ਦੋ ਡੇਢ ਵਜੇ ਛੁੱਟੀ ਹੁੰਦੀ ਹੈ।
ਅੱਛਾ ਸੇਮ ਹੀ ਸਕੂਲ ਹੈ, ਅਲੱਗ ਅਲੱਗ।
ਨਹੀਂ ਅਲੱਗ ਅਲੱਗ ਹੈ ਗੁੜੀਆਂ ਦਾ ਅਲੱਗ ਏ।
ਅੱਛਾ- ਅੱਛਾ। ਹੋਰ? ਅੱਛਾ ਅੱਛਾ। ਅੱਛਾ- ਅੱਛਾ।
ਹਮ ਥੋੜੀ ਦੂਰ ਤੇ।
ਅੱਛਾ ਹੋਰ ਲੰਚ ਦੀ ਹੋ ਗਈ ਤਿਆਰੀ।
ਹਾਂ ਹੋ ਗਈ।
ਅੱਛਾ ਸਹੀ ਹੈ ਬੱਚੇ ਗਏ ਹੁੰਦੇ ਤੇ ਕੰਮ ਬੰਦਾ ਨਿਪਟਾ ਲੈਂਦਾ ਫਟਾਫਟ।
ਹਾਂ ਬੱਚੇ ਘਰ ਹੁੰਦੇ ਬਿਲਕੁਲ ਨਹੀਂ ਆੁੰਂਦਾ ਕੋਈ ਕੰਮ।
ਹਾਂਜੀ -ਹਾਂਜੀ, ਬੱਚਿਆਂ ਦੇ ਬਾਅਦ ਫਿਰ ਨਹੀਂ ਹੁੰਦੇ ਹੈਗੇ ਕੰਮ ਕੁਮ।
ਹਾਂ ਬਈ ਤੋਂ ਉੱਠ ਦੇ ਵੀ ਗਿਆਰਾਂ ਗਿਆਰਾਂ ਵਜੇ। ਜੇ ਬਾਰਾਂ ਵਜੇ ਛੁੱਟੀਆਂ ਸੀ ਤੇ, ਉਹ ਕੰਮ ਵੀ ਲੇਟ ਹੋ ਜਾਂਦਾ ਸੀ।
ਹਾਂਜੀ, ਇਹ ਤੇ ਹੈ ਹੀ ਸ਼ਡਿਊਲ ਫਿਰ ਸਾਰਾ ਉਹ।
ਹਾਂਜੀ।
ਆਜੋ ਫਿਰ ਅੰਦਰ ਚਲੋ। ਹੋਰ ਦੱਸੋ।
ਹਮ ਬਸ ਬੈਠੇ ਹੋਏ ਆ ਅਸੀਂ। ਸਭ ਠੀਕ ਹੈ, ਮੌਸਮ ਬਣਿਆ ਹੋਇ ਮਾਨਸੂਨ ਦਾ।
ਅੱਛਾ -ਅੱਛਾ, ਹਾਂਜੀ ਇੱਥੇ ਵੀ ਹੋਇਆ ਦਾ ਬਸ ਕਦੀ ਤੋੱਪ ਆਉਂਦੀ ਹੈ। ਕਦੀ ਕੁਛ ਕਦੀ ਕੁਛ ਗਰਮੀ ਵੀ ਬਹੁਤ ਹੋਈ ਦੀ ਆ।
ਗਰਮੀ ਤਾਂ ਬਹੁਤ ਹੈਹੀ ਹੈ।
ਬਹੁਤ ਉਧਰ ਸਾਈਡ ਤੇ ਵੈਸੇ ਵੀ ਬਹੁਤ ਹੋਣੀ ਆ ਤੁਹਾਡੇ ਸਾਈਡ ਤੇ।
ਹਾਂ ਇੱਧਰ ਤੇ ਪੈਂਦੀ ਬਥੇਰੀ ਅੱਗੇ।
ਮੈਂ ਵੀ ਤਾਂ ਕਹਿਣਾ ਉੱਧਰ ਸਾਈਡ ਤੇ ਬਹੁਤ ਪੈਂਦੀ ਆ, ਇੱਥੇ ਕੁਛ ਟਾਈਮ ਠੀਕ ਸੀ ਦੋ ਤਿੰਨ ਦਿਨ ਦੇ ਕ ਕਦੀ ਬਰਸਾਤ। ਹੋ ਰਹੀਆਂ ਸੀ। ਕਦੇ ਕਣ ਬਿਲਕੁਲ ਐੇ ਹੂੰਮਸ-ਹੂੰਮਸ ਸੀ ਹੋ ਰਈ ਹੈਗੀ ਬਿਲਕੁਲ ਹਵਾ ਈ ਨੀ ਹੈ ਬਿਲਕੁਲ।
ਹਾਂ ਗਰਮੀ ਵੀ ਏਥੇ ਬੋਤ ਈ ਹੋ ਰਹੀ ਨਾ ਬੋਤ ਜ਼ਿਆਦਾ।
ਗੁੰਮ-ਗੁੰਮ ਸੀ ਗੁੰਮਾ ਜਿਆ ਹੋਇਆ ਇੱਕਦਮ।
ਹਾਂ।
ਐ ਏ ਬਸ ਹੋਰ ਕੀ ਬਣਾ ਲਿਆ ਲੰਚ ਚ ਕੀ ਬਣਾ ਲਿਆ?
ਅਸੀਂ ਸਵੇਰੇ ਬਣਾਇਆ ਸੀ ਘੀਆ ਹੁਣ ਬੱਚੇ ਖਾਣਗੇ ਨੀ।
ਅੱਛਾ, ਅੱਛਾ, ਅੱਛਾ, ਅੱਛਾ।
ਹੁਣ ਦੇਖੋ ਕੁਛ ਬਣਾ ਕੇ ਰੱਖਾਂਗੀ ਬੱਚੇਆਂ ਆਸਤੇ।
ਹਾਂਜੀ ਬੱਚਿਆਂ ਦਾ ਬਸ ਇਹੀਓ ਨਾ ਬੱਚੇ ਨੀ ਖਾਂਦੇ ਕੋਈ ਚੀਜ਼ਾਂ ਈ ਨੀ ਏਨਾਂ ਨੂੰ ਪਸੰਦ ਆਂਦੀਆਂ ਹੈਗੀਆਂ।
ਹੂੰ।
ਨਵੀਂ-ਨਵੀ ਏਨਾਂ ਦੀ ਕੋਈ। ਪਰਮਾਇਸ਼ ਹੁੰਦੀ ਹੈਗੀ ਹੈ ਕਿ ਅੱਜ ਦਾਲ, ਸਬਜ਼ੀ ਰੋਟੀ ਤੇ ਏਨਾਂ ਦੇ ਅੰਦਰ ਜਾਂਦੀ ਨੀ ਹੈਗੀ।
ਹਾਂ, ਮੈਨੂੰ ਬੋਲ ਕੇ ਗਏ ਸੀ ਪਾਸਤਾਂ। ਤਾ ਜਾਂ ਮੈਗੀ ਜਾਂ ਨਿਊਡਲ ਵਗੈਰਾ ਭੇਜਣਾ ਫਿਰ ਟਾਈਮ ਈਨੀ੍ਰ ਸੀ।
ਓ ਤੇ ਹੈ ਈ ਏ ਸਵੇਰੇ ਫੇਰ ਖੁੱਦ ਅਸੀਂ ਆਪ ਹੀ ਸਈ ਤਰ੍ਹਾਂ ਨੀ ਖਲੋਤੇ ਹੁੰਦੇ।
ਹੂੰ।
ਬੱਚੇਆਂ ਨੂੰ ਕੀ ਅਸੀਂ ਕੁੱਛ ਬਣਾ ਕੇ ਦਵਾਂਗੇ ਅਸੀਂ ਆਪ ਢਿੱਲੇ ਢਾਲੇ ਅੱਧੀਆਂ ਅੱਖਾਂ ਖੁੱਲ੍ਹੀਆਂ ਅੱਧੀਆਂ ਸਾਡੀਆਂ ਬੰਦ। ਐਦਾਂ ਅਸੀ ਰਸੋਈ ਚ ਜਾਂਣੇ ਹੈਗੇ ਆ।
ਹਾਂ।
ਬੱਚੇਆਂ ਨੂੰ ਉਠਾਦੇ-ਉਠਾਦੇ ਆਪ ਨੂੰ ਨੀਂਦਰ ਆਣ ਲੱਗ ਜਾਂਦੀ ਹੈਗੀ ਆ।
ਹਾਂ ਫੇਰ ਬੋਇਲ ਕਰਨਾ ਪੈਂਦਾ ਉਦੇ 'ਚਟਾਈਮ ਲੱਗਦਾ ਹੈਗਾ ਵੇ।
ਓਈ ਓ ਨਾ। ਤੇ ਫੇਰ ਰਾਤੀ ਜਾ ਤੇ ਪ੍ਰਪੇਅਰ ਕਰਕੇ ਰੱਖ ਦੋ ਥੋੜ੍ਹਾ ਸਾ ਫੇਰ ਤੇ ਸਵੇਰੇ-ਸਵੇਰੇ ਬਣ ਜਾਂਦਾ ਟਾਈਮ ਨਾਲੋ।
ਹਾ ਐ ਤੇ ਹੈ। ਪਰ ਰਾਤੀ ਔਦੇ ਰਾਤੀ ਬਈ ਰੋਟੀ ਬਣਾ ਬਣੂ ਕੇ ਲੇਟ ਜਾਈਏ ਬਸ।
ਹਾਂਜੀ-ਹਾਂਜੀ ਏ ਤੇ ਹੈ ਈ ਆ ਓ ਤੇ ਪਤਾ ਈ ਆ ਫੇਰ ਉਹਨੇ। ਪਤਾ ਨੀ ਲੱਗਦਾ ਰਾਤੀ ਕਿੱਥੇ ਪਏ ਆ ਕਿੱਥੇ ਨਈ ਪਏ ਹੈਗੇ ਓ ਸਵੇਰੇ ਅਲਾਰਮ ਮ ਲਾਓ ਤਾਂ ਈ ਸਮਝੋ ਅੱਖ ਖੁੱਲਦੀ ਹੈਗੀ ਏ ਨਈ ਤੇ ਸੁੱਤੇ ਹੀ ਰਈਏ ਅਸੀਂ ਵੀ ਤੇ ਬੱਚੇ ਵੀ ਸੁੱਤੇ ਰਈਏ।
ਹਾਂ, ਸਹੀ ਗੱਲ ਹੈਗੀ ਏ।
ਅਲਾਰਮ ਹਾਂਜੀ-ਹਾਂਜੀ। ਕਿ ਹੋਰ ਸੁਣਾਓ? ਹਾਂਜੀ। ਓਈਓ ਨਾ ਪਹਿਲੇ ਓਨਾ ਮਹੀਨੇ ਤੋਂ ਆਰਾਮ ਨਾਲ ਉਠ ਰਹੇ ਸੀ ਕੋਈ ਅੱਠ, ਸਾਢੇ ਅੱਠ, ਨੌ। ਬੱਚੇ ਵੀ। ਕਦੀ ਦਸ ਕਦੇ ਗਿਆਰਾਂ ਮਨ ਕੀਤਾ ਨਾਹ ਲੀਆ ਮਨ ਕੀਤਾ ਖਾ ਲੀਆ। ਬਸ ਹੋਰ ਸਾਰਾ ਸ਼ਡਿਊਲ ਥੋੜਾ ਬਿਗੜਿਆ ਤਾਂ ਹੈਗਾ ਏਨਾਂ ਦਾ ਵੀ ਤੇ ਸਾਡਾ ਵੀ।
ਹਾਂ ਸਹੀ ਗੱਲ ਐ ਹੁਣ ਰੋਟੀਨ ਬਣ ਗਿਆ।
ਹਾਂਜੀ-ਹਾਂਜੀ ਹੁਣ ਤੇਰੇ। ਤੇਰੇ ਏਨਾਂ ਦਾ ਵੀ ਬੰਨੇਗਾ ਤੇ ਨਾਲੇ ਸਾਡਾ ਵੀ ਬਣਨਾ ਜਿੱਥੇ ਅਸੀਂ ਕਿਤੇ ਦਸ, ਬਾਰਾਂ, ਇੱਕ ਵਜੇ ਵੇਹਲੇ ਹੁੰਦੇ ਸੀ ਹੁਣ ਅਸੀਂ। ਦੇ ਸਕੂਲ ਜਾਣਦੇ ਬਾਦ ਨੋ ਦਸ
ਹਾਂ, ਦਸ ਵਜੇ ਫਰੀ ਆ ਸਈ ਗੱਲ ਹੈਗੀ ਐ।
ਐ ਕੀ ਬੱ। ਸੁੱਤੇ ਰਹਿੰਦੇ ਆਈਏ ਤੇ ਫੇਰ ਓ ਏਸ ਕਰਕੇ ਫਿਰ ਖੁਦ ਦਾ ਈ ਮਨ ਕਰਦਾ ਚੱਲ ਸੁੱਤੇ ਪਏ ਕੀ ਕਰਨਾ ਕਰਕੇ। ਕਰ ਲਾਗੇ ਬਾਅ ਚੋ।
ਹਾਂ ਇ ਤੇ ਆ, ਸ ਗੱਲ ਕਿ।
ਇਹ ਗੱਲ ਹੈਗੀ ਆ, ਹੋਰ ਕੀ, ਹੋਰ ਤੁਸੀਂ ਕੁਛ ਬਿਜਨਸ ਵਗੈਰਾ ਕਰਦੇ ਹੋ ਕਿ, ਖਾਲੀ ਹਾਊਸ ਵਾਈਫ ਵਗੈਰਾ
ਨਹੀਂ ਸਿਲਾਈ ਵਗੈਰਾ ਕਰਨੀ ਹਾ, ਸਟੀਿਚਿੰਗ।
ਕਰੇ ਹੀ, ਅੱਛਾ ਮਤਲਬ ਖੁਦ ਕਰਦੇ ਹੋ ਜਾਂ ਬਾਰ, ਬਾਰ ਵਾਲੇ ਕਰਦੇ ਹੋ।
ਨਹੀਂ ਬਾਹਰ ਦੇ ਨਹੀਂ, ਬਾਹਰ ਦੇ ਕੋਈ ਦੇ ਦੇ ਅਲਟਰ ਕਰਨ ਵਾਸਤੇ, ਉਹ ਕਰ ਲਈ ਦੇ ਆ।
ਅੱਛਾ -ਅੱਛਾ।
ਜਦ ਪਤਾ, ਛੋਟੇ ਬੱਚੇ ਨੀ ਹੁੰਦਾ ਹੈਗਾ।
ਹਾਂਜੀ, ਇਹ ਤੇ ਹੈ। ਛੋਟੇ ਬੱਚਿਆਂ ਨਾਲ ਨੀ ਆਉਂਦਾ ਹੈਗਾ।
ਹੈ ਤੇ ਬਈ ਇੱਕ ਬਾਰਾਂ ਸਾਲ ਦਾ ਇੱਕ ਬਾਰਾਂ ਸਾਲ ਦਾ, ਇੱਕ ਅੱਠ ਸਾਲ ਦਾ, ਪਰ ਫੇਿਰ ਵੀ ਨਹੀਂ ਹਉਂਦਾ। ਉਹ ਮੇਰੀ ਗੁੜੀਆਂ ਹੀ ਨੀ ਕਰਨ ਦਿੰਦੀ, ਉਹ ਬੜੀ ਵਾਰੀ ਉਠਾਉਂਦੇ ਹੈਗੇ ਆ।
ਅੱਛਾ ਅੱਛਾ, ਇਹੀਓ ਨਾ ਆਹੀ ਹੁੰਂਦਾ ਨਾ, ਕਿ ਜਦੋਂ ਬੰਦਾ ਕੰਮ ਤੇ ਪਏ ਨਾ ਤਾਂ ਇਹ ਇਹਨਾਂ ਨੂੰ ਬੜੇ ਕੰਮ ਆਉਂਦੇ ਹੈਗੇ, ਜਦ ਤੱਕ ਫਰੀ ਆ, ਇਹਨਾਂ ਨੂੰ ਕੋਈ ਕੰਮ ਨੀ ਆਉਂਦੇ ਹੈਗੇ।
ਹਾਂ ਜਦੋਂ ਬਈ ਸਿਲਾਈ ਤੇ ਬੈ ਜਾਓ ਨਾ ਕੁਛ ਕਰਨ ਵਾਸਤੇ, ਕਦੀ ਇਹ ਦੇ ਦੋ, ਕਦੀ ਉਹ ਦੇ ਦੋ। ਕਦੀ ਇਹ ਬਣਾ ਦੋ, ਕਦੀ ਇਹ ਕਰਦੋ।
ਹਾਂਜੀ ਹਾਂਜੀ, ਇਹ ਇਹੀਓ ਹੁੰਦਾ ਹੈਗਾ। ਸਾਡੇ ਨਾਲ ਵੀ ਹੈ ਮੇਰੇ ਤੇ ਹਜੇ ਸਲੋ ਛੋਟੇ ਹੈਗੇ ਆ, ਇੱਕ ਚਾਰ ਪੰਜ ਦਾ ਵੀ ਨੀ ਹੋਇਆ ਹੈਗਾ ਤੇ ਇੱਕ ਅੱਠ ਸਾਲ ਦਾ।
ਅੱਛਾ।
ਬੇਟੇ ਹੈਗੇ ਏ ਦੋ।
ਹਮ
ਤੇ ਬਸ ਉਹ ਵੀ ਹੁਨੇ ਸਕੂਲੋਂ ਹੀ ਆਏ ਹੈਗੇ ਹੈ ਤੇ ਬਸ ਉਹਨੂੰ ਰੌਲਾ ਪਾਉਂਦੇ ਪਏ ਹੈਗੇ, ਮੈਂ ਕਿਹਾ ਤੁਸੀਂ ਗਏ ਤੇਦੋਂ ਇੱਕ ਦੋ ਜਰਾ ਸਹੀ ਤਰ੍ਹਾਂ ਸ਼ਾਂਤੀ ਨਾਲ ਹੋ ਗਈਆਂ ਹੈਗੀਆਂ ਸੀ, ਹੁਣ ਅੱਧੀ ਮੈਂ 'ਚ ਬੋਲਦੀ ਪਈਆਂ, ਅਧੀ ਤੁਹਾਡੇ ਨਾਲ ਬੋਲਦੀ ਪਈਆਂ।
ਹਮ, ਤਾਈ ਬਈ ਬੜਾ ਸ਼ੋਰ ਆ ਰਿਹਾ।
ਹਾਂਜੀ ਆ ਬਸ ਬੱਚੇ ਆਏ ਦੇ, ਕੁਛ ਦੀ ਵਗੈਰਾ ਆਏ ਦੇ ਤੇ ਉਹਨਾਂ ਦੇ ਬੱਚੇ ਵਗੈਰਾ ਆਏ ਦੇ ਹੈ, ਤੇ ਬਸ ਔ, ਲੱਦੇ ਆਂ ਆਪਸ ਦੇ ਵਿੱਚ।
ਹਮ
ਬਸ ਕਹਿ ਰਹੀ ਆਂ ਹੈਗੀ ਕਿ ਇਹਨਾਂ ਨੂੰ ਕੱਪੜੇ ਵਗੈਰਾ ਚੇਂਜ ਕਰ ਲੈ, ਚੇਂਜ ਕਰ ਲੈ, ਤੇ ਬਸ ਆਪਣੇ ਆਪ ਬਾਹਰ ਖੇਡਣ-ਕੁੱਦਣ
ਹਾਂ ਹੈ ਨਾ ਸਕੂਲੋਂ ਆਉਂਦੇ ਨੇ ਬਸ, ਮੇਰੇ ਵੀ ਸਕੂਲੋਂ ਆਏਗੇ ਸਬ ਪਹਿਲੇ ਟੀਵੀ ਦਾ ਰਿਮੋਟ ਚੁੱਕੇਨਗੇ, ਦੋਨਾਂ ਦੇ, ਦੋਨਾਂ ਦੇ ਫੋਨ ਨੀ ਦੇਖਦੇ ਪਏ, ਕਿ ਛੁੱਟੀਆਂ 'ਚ ਨਾਨਕੇ ਜਿੰਨਾ ਮਰਜੀ ਫੋਨ ਚਲਾਏ ਪਰ ਫੋਨ ਨਹੀਂ ਦੇਂਦੇ ਹੈਗੇ।
ਸਾਡੇ ਵੀ ਇਹਨਾਂ ਨੇ ਨਾਨਕੇ, ਖੂਬ ਫੋਨ ਦੇਖਿਆ ਹੈਗਾ।
ਇਹ ਨਾਨਕੇ ਖੂਬ ਫੋਨ ਦੇਖ
ਹੋਰ ਖੂਬ ਮਸਤੀ ਕਰਕੇ ਆਏ ਆ, ਕੋਈ ਬੈਗ-ਬੂਗ ਨਹੀਂ ਦੇਖਿਆ, ਬਸ ਜੋ ਹੋਮਵਰਕ ਹੈਗਾ
ਕੀਤਾ ਹੀ ਨੀ, ਇੱਥੇ ਵੀ ਨੀ ਕੀਤਾ, ਅੱਧਾ ਕੀਤਾ ਕੰਪਲੀਟ। ਕਾਪੀਆਂ ਚੈੱਕੀ ਨੀ, ਪ੍ਰੋਜੈਕਟ ਬਣਾਏ ਨੇ।
ਹਾਂਜੀ-ਹਾਂਜੀ ਕੰਮ ਹੀ, ਕੰਮ ਹੀ ਇਹਨਾਂ ਦੇ ਦਿੰਦੇ ਹੈਗੇ ਬੱਚਿਆਂ ਨੂੰ।
ਹਾਂ-
ਪ੍ਰੋਜੈਕਟ ਅੇ- ਇਨੇ-ਇਨੇ ਪ੍ਰੋਜੈਕਟ ਨਿੱਕੇ ਜਿਹੇ ਬੱਚਿਆਂ ਨੂੰ ਕੀ ਪਤਾ ਪ੍ਰੋਜੈਕਟ ਕੀ ਹੁੰਦਾ ਹੈਗਾ।
ਹਾਂ ਤਾਂ ਵੀ ਦੇ ਦਿੰਦੇ ਨੇ।
ਤਾਂ ਵੀ ਦੇ ਦਿੰਦੇ ਲਿਖਣਾ-ਲੁਖਣਾ ਸਾਨੂੰ ਹੀ ਪੈਂਦਾ ਹੈਗਾ।
ਹਾਂ ਸਭ ਬਣਾਣਾ ਪੈਂਦਾ ਸਾਨੂੰ।
ਹੋਰ ਫਿਰ ਸਾਨੂੰ ਵੀ ਫੇਰ ਚਾਹੀਦਾ ਦੇਖਣ ਵਾਸਤੇ ਤਾਂ ਹੀ ਅਸੀਂ ਬਣਾਵਾਂਗੇ ਅਸੀਂ ਤਾਂ ਆਪਣੇ ਟਾਈਮ ਤੇ ਤਾਂ ਕਦੀ- ਬਣਾਏ ਨੀ ਪ੍ਰੋਜੈਕਟ ਵਗੈਰਾ। ਬਣਾਏ ਪਰ ਐਸੇ ਨੀ ਬਣਾਏ ਜਿੱਦਾਂ ਦੇ ਹੁੰਦੇ ਬੱਚਿਆਂ ਨੂੰ ਮਿਲਦੇ ਪਏ ਹੈਗੇ ਆ। ਹਾਂਜੀ-ਹਾਂਜੀ ਓਹੀਓ-ਓਹੀਓ ਕੀਤ ਆ ਗਿਆ ਸੀ ਹੁਣ ਤੇ ਸਕ੍ਰੈਪ ਬੁੱਕ ਵੱਖਰੀ, ਕਰਾਫਟ ਬੁੱਕ ਵੱਖਰੀ ਹੋਰ ਅਦਰ ਸੌ ਚੀਜ਼ਾਂ ਲੱਗੀ ਪੀਆ ਸੌ ਕਿਤਾਬਾਂ ਲੱਗੀ ਪੀਆ ਹੈਗੀਆਂ।
ਕਿਤਾਬਾਂ ਜੇ ਛੁੱਟੀਆਂ ਚ ਹੋ ਜਾਂਦਾ ਪਤਾ ਨੀ ਤਿੰਨ-ਤਿੰਨ ਹਜ਼ਾਰ ਦਾ ਤੇ ਖਰਚਾ ਆ ਜਾਂਦਾ ਪ੍ਰੋਜੈਕਟ-
ਹਾਂ ਹੋਰ-ਹੋਰ ਆ ਜਾਂਦਾ ਹੈਗਾ। ਉਹ ਫਿਰ ਕਨਾ ਕੀ ਹੈਗਾ ਬਸ ਉਹਨਾ ਨੇ ਚੈੱਕ ਕਰਕੇ ਪਰੇ ਹੀ ਵਾਪਸ ਹੀ ਦੇਣੇ ਹੈਗੇ।
ਪਰ ਜਿੰਨੇ ਹੀ ਅਲਮਾਰੀਆਂ ਚ ਰੰਗ ਪੈਨੇ ਆ।
ਹੋਰ ਕੀ ਸਾਡੇ ਆਪ ਚੈੱਕ ਕੀਤੀ ਤੇ ਫਾਈਲ ਘਾਰ ਹੁਣ ਇੰਨੀ ਮਿਹਨਤ ਨਾਲ ਅਸੀਂ ਬਣਾਈ ਹੈਗੀ ਦੋ ਮਿੰਟ ਚ ਤੂਸੀ ਚੈਪ-ਚੁੱਕ ਕਰਕੇ ਘਰ ਭੇਜ ਤੀ ਐ।
ਹਾਂ, ਹੋਰ ਮੇਰਾ ਵੀ ਬੇਟਾ ਮੁੰਡਾ ਕਹਿੰਦਾ ਵੈ ਸੀ ਮੰਮੀ- ਚੈੱਕ ਕੀਤੀ ਏ- ਤੇ ਅਲਮਾਰੀਆਂ ਚ ਵਾੜ ਦਿੱਤੇ ਸਾਡਾ ਮਨ ਦੁੱਖ ਆ ਫਿਰ ਬੱਚਿਆਂ ਨੂੰ ਮਨ ਦੁਖਦਾ ਬਈ ਅਲਮਾਰੀ ਚ
ਤੇ ਹੈ ਈ ਐ। ਇੰਨੀ ਮਿਹਨਤ ਨਾਲ ਬੱਚੇ ਨੇ ਅਗਲੇ ਨੇ ਬਣਾਈ ਹੈਗੀ ਤੇ ਕਮ ਸੇ ਕਮ ਕੁਛ ਤੇ ਹੈ ਤੇ ਜ਼ਿਆਦਾ ਅੱਛਾ ਹੁੰਦਾ ਤੇ ਕਲਾਸ ਵਗੈਰਾ ਚ ਲਾ ਲੈਂਦੇ ਹੈਗੇ। ਤੇ ਬੱਚਿਆਂ ਦੇ, ਨਹੀਂ ਤੇ ਹਾਂਜੀ-ਹਾਂਜੀ। ਨਹੀਂ ਤੇ ਜਾਂ ਫਿਰ ਵਾਪਸ ਦੇ ਦਿੰਦੇ ਹੈਗੇ ਆ।
ਹਾਂ ਸਹੀ ਗੱਲ ਹੈ ਗੀ।
ਬੱਚਿਆਂ ਨੂੰ ਸਕੂਲ ਦੀ ਕੁਛ ਹੁੰਦੀ ਹੈ ਐਗਜੀਬਿਸ਼ਨ ਵਗੈਰਾ ਜਾਂ ਓਚੂ ਲਾ ਲੈਂਦੇ ਹੈਗੇ ਹੈ ਦਿਖਾਣ ਵਾਸਤੇ। ਫੇਰ ਕੀ ਬੱਚਿਆਂ ਨੇ ਬਣਾਇਆ ਹੈਗਾ।
ਹਾਂ ਸਹੀ ਗੱਲ ਹੈਗੀ ਐ।
ਹਾਂਜੀ ਹਾਂਜੀ। ਇਹ ਚੀਜ਼ ਨੇ ਬਸ, ਹੋਰ ਫ੍ਰਰੀ ਤੁਸੀਂ।
ਫਰੀ ਆ ਹੁਣ ਬਸ ਬੱਚੇ ਆ ਜਾਏਗੇ ਬੀਜੀ।
ਅੱਛਾ- ਅੱਛਾ ਹੋਰ ਗਏ ਸਭ ਘਰ ਠੀਕ ਹੈ ਸਭ। ਮੰਮੀ ਪਾਪਾ ਵਗੈਰਾ, ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ ਹੋਰ ਕੀ ਜਾਣਾ ਹੀ ਹੈ ਸਵੇਰੇ- ਸਵੇਰੇ ਤੇ, ਸਾਡਾ ਤੇ ਉਹੀ ਓ ਰੁਟ ਟੀਨ ਹੈਗਾ ਜਿਹੜਾ, ਬੱਚਿਆਂ ਨੂੰ ਜੋ ਘਰ ਦਾ ਕੰਮ ਐ ਕੰਮ ਉਹ ਕੰਮ
ਪੂਰੇ ਰਾਤ ਕੰਜਾ ਤੱਕ, ਰਾਤ ਨੀ ਏ ਰਾਤ ਨਾ ਬੇ ਤੇ ਸਾਡਾ ਕੰਮ ਈਨਾ ਮੁੱਕੇ।
ਸਹੀ ਗੱਲ ਏ ਰਾਤ ਨਾ ਹੋਵੇ ਤੇ ਰਾਤੀ ਵੀ ਲੱਗੇ ਰਹੀਏ।
ਸਹੀ ਗੱਲ ਹੈਗੀ।
ਰਾਤ ਦਾ ਸਾਡਾ ਢਾਬਾ ਬੰਦ ਕਰਨ ਦਾ ਟਾਈਮ ਹੁੰਦਾ ਹੈਗਾ ਐ।
ਹਾਂ ਰਾਤ ਦਾ ਵੀ ਆਉਂਦਾ ਸਵੇਰੇ- ਸਵੇਰ ਦੀ ਟੈਨਸ਼ਨ ਹੁੰਦੀ ਹੈ ਸਵੇਰੇ ਕੀ ਬਣਾਵਾਂਗੇ।
ਹਾਂਜੀ ਸਭ ਤੋਂ ਜ਼ਿਆਦਾ ਟੈਨਸ਼ਨ ਤਾਂ ਇਹੀ ਹੁੰਦੀ ਹੈ ਕਿ ਬੱਚਿਆਂ ਨੂੰ ਕਿ ਦੇਣਾ ਲੰਚ ਦੇ ਵਿੱਚ ਬਣਾ ਕੇ। ਆਪ ਤੇ ਚਲੋ ਬੰਦਾ ਕੁਛ ਵੀ ਖਾ ਲਏਗਾ ਬਣਾ ਕੇ ਪਰੌਠੀ ਵੀ ਖਾ ਲੈਂਦਾ ਹੈਗਾ ਬੰਦਾ। ਬੱਚਿਆਂ ਦਾ ਹੁੰਦਾ ਹੈਗਾ ਇਹ ਕਿ ਕੀ ਦਈਏ ਇਹਨਾਂ ਨੂੰ ਕੀ ਦਈਏ ਕਿ ਬੱਚਿਆਂ ਨੇ, ਬੱਚਿਆਂ ਨੇ ਸਕੂਲ ਜਾਣਾ ਹੈ ਫੇਰ ਦੋ ਤਿੰਨ ਚਾਰ ਘੰਟੇ ਤੇ ਉੱਥੇ ਬੈ ਕੇ ਆਣਾ ਤੇ ਕੁਛ ਐਸੀ ਹੈਲਦੀ ਚੀਜ਼ ਦਈਏ ਜੋ ਐ ਖਾ ਵੀ ਸਕੇ ਪਤਾ ਚੱਲੇ ਅਸੀ ਐਨੀ ਮੇਹਨਤ ਨਾਲ ਬਣਾਈਏ। ਤੇ ਟਿਫਨ ਵਾਪਸ ਹੀ ਆਏ
ਹਾਂ ਸਹੀ ਗੱਲ ਹੈ ਕਈ ਵਾਰੀ ਤੇ ਆ ਹੀ ਜਾਂਦਾ ਵੱਡਿਆਂ ਦਾ ਟਿਫਨ ਵਾਪਿਸ ਆ ਜਾਂਦਾ
ਕਦੀ ਕ ਦਾਰ ਮੰਮਾ ਪੈਸੇ ਦੇ ਦੋ ਕੈਂਟੀਨ ਵਗੈਰਾ ਤੇ ਕੁੱਝ ਖਾਣਾ ਫਿਰ ਲੰਚ ਵਾਪਿਸ ਨ ਆਂਦਾ।
ਹਮ
ਸਵੇਰੇ ਸਵੇਰੇ ਇੰਨੀ ਜਲਦੀ ਤਾਂ ਕੁਛ ਬਣ ਨੀ ਸਕਦਾ ਉਹ ਮੈਗੀ ਨੂਡਲਸ ਵਗੈਰਾ ਵੀ ਇਹਨਾਂ ਨੂੰ ਦਵੋ ਤੇ ਉਹ ਵੀ ਠੰਡੇ ਹੋ ਜਾਂਦੇ ਹੈਗੇ ਆ ਭਾਵੇ ਜਿੰਨੇ ਮਰਜ਼ੀ ਹੋਰ ਟੋਰ ਛੁਪਾ ਦੋ ਤਬ ਤਬ ਵੀ ਗਰਮੀ ਹੈ ਠੰਡੇ ਹੋ ਜਾਂਦੇ ਜਲਦੀ ਉਹ ਖਾ ਲਾਂਗੇ ਠੰਡੀ ਵੈਸੇ ਠੰਡੀ ਚੀਜ਼ਾਂ ਨਹੀਂ ਖਾਂਦੇ ਹਾਂਜੀ ਚਲੋ ਚਲੋ ਹਾਂਜੀ ਮੈਨੂੰ ਵੀ ਓਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।